ਸਤਿ ਸ਼੍ਰੀ ਅਕਾਲ ਹਾਂਜੀ, ਭਾਜੀ ਸਤਿ ਸ਼੍ਰੀ ਅਕਾਲ।
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਭਾਜੀ ਹੈਲੋ, ਹੈਲੋ ਭਾਜੀ ਸਤਿ ਸ੍ਰੀ ਅਕਾਲ।
ਹੈਲੋ।
ਹੈਲੋ। ਹੈਲੋ ਹੈਲੋ।
ਹੈਲੋ।
ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਹੈਲੋ। ਹੈਲੋ ਹੈਲੋ। ਹੈਲੋ ਹੈਲੋ ਸਤਿ ਸ਼੍ਰੀ ਅਕਾਲ।
ਹੈਲੋ।
ਉਹ ਡੋਰੇ।
ਆਵਾਜ਼ ਨਹੀਂ ਆ ਰਹੀ ਤੁਹਾਡੀ।
ਹੈਲੋ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਸਰਦਾਰ ਜੀ ਸਤਿ ਸ੍ਰੀ ਅਕਾਲ।
ਤੇ ਤੁਹਾਡੀ ਆਵਾਜ਼ ਆਵਾਜ਼ ਕਿਵੇਂ ਆ ਰਹੀ ਸੀ ਤੁਹਾਡੀ।
ਪਤਾ ਨੀ ਕਿਉਂ ਨੀ ਆ ਰਹੀ ਨੈਟਵਰਕ ਨਹੀਂ ਆਉਣਗੇ ਹੋਰ ਭਾਜੀ ਠੀਕ।
ਵਧੀਆ ਜੀ ਵਧੀਆ ਤੁਸੀਂ ਦੱਸੋ।
ਵਧੀਆ ਵਧੀਆ ਭਾਜੀ ਬਸ ਬੈਠੇ। ਇਥੇ ਸੀਗੇ ਰੋਟੀ ਬਣਾ ਰਏ ਸੀ।
ਹੋਰ ਘਰ ਪਰਿਵਾਰ ਸਭ-
ਤੁਸੀਂ ਸੁਣਾਓ।
ਰੋਟੀ ਨੀ ਲੇਟ।
ਬਸ! ਹੁਣ ਖਾ ਹੀ ਰਹੇ ਸੀਗੇ।
ਅੱਛਾ ਰਾਤੀਲੇ ਜਲਦੀ ਖਾਣੀ ਚਾਹੀਦੀ ਹੈ।
ਹਾਂਜੀ ਹਾਂਜੀ! ਹਾਂ ਇਹ ਤੇ ਆਵੇ ਸਿਹਤ ਵਾਸਤੇ ਅੱਛੀ ਹੁੰਦੀ ਜਲਦੀ। ਟਾਈਮ ਨਾਲ ਖਾ ਲੈਣੀ ਚਾਹੀਦੀ ਹੈ। ਬਸ ਹੁਣ ਆਪ ਅਸੀਂ ਜਾਵਾਂਗੇ ਛੱਤ ਤੇ ਥੋੜ੍ਹੀ ਦੇਰ ਸੈਰ। ਕਰਨ ਜਾਵਾਂਗੇ।
ਛੱਤ ਤੇ ਸੈਰ ਕਰ ਆਗੇ ਸੋ ਗਏ ਕਦੋਂ
ਬਸ ਘੰਟਾ ਸੈਰ ਕਰਕੇ ਫੇਰ ਆ ਜਾਗੇ ਨਾ ਨੀਚੇ ਛੱਤ ਜਾਵਾਂਗੇ ਆਪਣੀ ਉੱਪਰ
ਸਵੇਰੇ ਉੱਠ ਕੇ ਯੋਗਾ ਕਰਦੇ ਓ।
ਹਾਂਜੀ ਹਾਂਜੀ ਯੋਗਾ ਕਰਨੇ ਆ ਸਵੇਰੇ ਸਵੇਰੇ ਪਾਰਕ 'ਚ ਜਾਂਦੇ ਹਾਂ ਸਾਡੇ ਇੱਥੇ ਪਾਰਕ ਹੈਗੀ ਹੈ ਪਾਰਕ ਦੇ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਨੇ।
ਅੱਛਾ
ਬਹੁਤ ਵਧੀਆ ਮਸ਼ੀਨਾਂ ਨੇ ਅਸੀਂ ਸਵੇਰੇ ਸੈਰ ਕਰਨੇ ਆਂ। ਬੜੀ ਵਧੀਆ ਘਾਜ ਉਤੇ ਚੱਲੇ ਹਾਂ। ਨੰਗੇ ਪੈਰ ਉਹ ਸਿਹਤ ਵਾਸਤੇ ਬਹੁਤ
ਹਾਂ ਸੁਣਿਆ ਮੈਂ ਵੀ ਸੁਣਿਆ ਕਿਉਕ ਹੈਲਥ ਵੀ ਵਧੀਆ ਰਹਿੰਦੀ ਨਾ। ਸਰੀਰ ਸਹੀ ਰਹੇਗਾ ਤਾਂ ਹੀ ਸਭ ਕੁਛ ਹੈਗਾ ਅੱਗੇ
ਹਾਂਜੀ ਹਾਂਜੀ ਫੇਰ ਆਪਾਂ ਉੱਥੇ ਲੰਘੇ ਪੈਰ ਸੈਰ ਕਰਨੇ ਆ ਨਾਲ ਥੋੜ੍ਹੀ ਜਿਹੀ ਜਨਾਨੀਆਂ ਬੀਬੀਆਂ ਆਈਆਂ ਜਿਹੜੀਆਂ ਜਨਾਨੀਆਂ ਸਾਡੀਆਂ ਰਲ ਕੇ ਯੋਗਾ ਵੀ ਕਰਦੀਆਂ ਨੇ।
ਯੋਗਾ ਕਰਨਾ ਦੇ ਬਹੁਤ ਬੈਨੀਫਿਟ ਹੈਗੇ ਨੇ। ਯੋਗਾ ਕਰਨ ਦੇ ਜਿੰਮ ਤੋਂ ਜ਼ਿਆਦਾ ਬੈਨੀਫਿਟ ਹੈਗੇ ਨੇ।
ਅੱਛਾ -ਅੱਛਾ- ਅੱਛਾ ਨਹੀਂ ਯੋਗਾ ਦੇ ਤਾਂ ਫਾਇਦੇ ਬੜੇ ਨੇ ਹਾਂਜੀੇ। ਅਤੇ ਅਸੀਂ ਹੈਗੇ ਵੀ ਜਨਾਨੀਆਂ ਹੈਗੀਆਂ ਜਿਹੜੀਆਂ ਯੋਗਾ ਕਰ ਨੇ ਹਾਂਜੀ ਇੱਕ ਸਿੱਖੀ ਹੋਈ ਹੈ ਲੇਡੀਜ਼ ਉਹ ਪੂਰੀ ਕਰਾਂਦੀ ਹੈਗੀ ਸਾਨੂੰ ਯੋਗਾ ਉੱਥੇ
ਚਾਹੀਦੀ ਹੈ ਯੋਗਾ ਬਹੁਤ ਜ਼ਰੂਰੀ ਹੈ।
ਹਾਂਜੀ- ਹਾਂਜੀ ਹੋਰ ਤੁਸੀਂ ਕਿੱਥੇ ਜਾ ਰਹੇ ਹੋ ਫਿਰ ਸਵੇਰੇ ਸੈਰ ਕਰਨ ਜਾ ਰਹੇ ਹੋ।
ਮੈਂ ਸਵੇਰੇ ਉੱਠਣਾ ਲੇਟ ਆ ਪਤਾ ਨੀ ਮੇਰਾ ਨਾਲ ਖਰਾਬ ਪੈਹਾ ਸਿਸਟਮ ਸਾਰਾ
ਅੱਛਾ -ਅੱਛਾ ਨਹੀਂ- ਨਹੀਂ ਭਾਜੀ ਸ਼ੁਰੂ ਕਰਲੋ। ਤੁਸੀਂ ਵੀ ਸਵੇਰੇ ਟੈਮ ਨਾਲ ਉੱਠਿਆ ਕਰੋ ਤੇ ਸੈਰ ਕਰਨ ਚੱਲਿਆ ਕਰੋ।
ਬਸ ਸੋਚਾਂ ਸੋਚਿਆ ਤੇ ਹੁਣ ਦੇਖੋ ਕਦੋਂ ਸ਼ੁਰੂ ਹੁੰਦਾ ਆ।
ਬੜੇ ਬੈਨੀਫਿਟ ਹੈਗੇ ਨੇ। ਸਵੇਰੇ -ਸਵੇਰੇ ਜਿਹੜਾ ਅਸੀਂ ਨੰਗੇ- ਨੰਗੇ ਪੈਰ ਘਾਸ ਤੇ ਚੱਲਦੇ ਹਨਾ।
ਹਾਂ ਸਾਹ ਸੂਬ ਲਓ ਲੰਬੇ ਸਾਹ ਲਓ ਮਤਲਬ ਬੁਰਾ ਦਿਨ ਵਧੀਆ ਜਾਂਦਾ। ਜਾਂਦਾ ਸਰੀਰ
ਹਾਂ ਬੋਡੀ ਐਕਟਿਵ ਹੋ ਜਾਂਦੀ ਹੈ ਤੇ ਗੱਲ ਸੱਚ ਹੈਗੀ ਆ।
ਅੱਗੇ ਸਰੀਰ ਫੁਰਤੀ ਰਹੇਗੀ ਪੂਰਾ ਦਿਨ ਪੂਰਾ ਦਿਨ ਬੰਦਾ ਕੰਮ ਤੇ ਕਰਦਾ ਨ ਲੇਟ ਆ ਸੁਸਤੀ ਸੁਸ ਰਹਿੰਦੀ ਬੁਰਾ ਦਿਨ ਸੁਸਤੀ ਨਿਕਲ ਜਾਂਦਾ ਆਲਸ ਵਿੱਚ ਹੀ
ਬਸ -ਬਸ ਓਹੀ ਚੱਕਰ ਏ ਜਦ ਹਾਂ ਨਹੀਂ ਸਰੀਰ ਨੂੰ ਆਪਣੇ ਫਿੱਟ ਕਰਨ ਵਾਸਤੇ ਥੋੜ੍ਹਾ ਜਿਹਾ ਸ਼ੁਰੂ ਕਰ ਲਓੁ ਤੁਸੀਂ
ਪਰ ਮੈਂ ਉਹ ਕਹਾਵਤ ਸੁਣਨੀ ਸੀ ਨਾ ਕਿ ਉੱਠਦਾ ਰਿਹਾ ਸਵੇਰੇ ਮੁਰਗਾ ਵੀ ਏ। ਸਭ ਤੋਂ ਜਲਦੀ ਮ ਤਾਂ ਮਰੀਿੰਦਾ ਹੀ ਹੈ ਹਗਢ ਜਈ ਇਸ ਕਰਕੇ ਮੈਂ ਥੋੜ੍ਹਾ ਆਲਸ ਕਰ ਦਿੰਦਾ ਨਾ।
ਨਹੀਂ- ਨਹੀਂ ਉਹ ਤੇ ਦੇਖੋ ਉਹ ਕਹਾਵਤਾਂ ਹੈਗੀਆਂ ਨੇ ਬਾਕੀ ਆਪਣੇ ਸਰੀਰ ਵਾਸਤੇ ਨਾ ਕਰਨਾ ਚਾਹੀਦਾ ਸਾਨੂੰ ਕੁੱਛ ਸਾਰਿਆਂ ਵਾਸਤੇ ਤੇ ਅਸੀਂ ਬੜਾ ਕੁਛ ਕਰਨੇ ਹਾਂ। ਆਪਣੀ ਬੋਡੀ ਵਾਸਤੇ ਵੀ ਕੁਛ ਨਾ ਕੁੱਛ ਕਰਨਾ।
ਸਹੀ ਹੈ ਹੁਣ ਮੈਂ ਇੱਕ ਰੀਲ ਰੀਲ ਵੇਖ ਰਿਹਾ ਸੀ। ਇੰਸਟਾਗ੍ਰਾਮ ਤੇ ਕਹਾਵਤ ਆਈ ਸੀ- ਵੱਡਿਆ ਦੀ ਕਹਿੰਦੇ ਜਦ ਜਾਗਵਤ। ਉਹਖਵਤ ਹੈ ਜੋ ਸਵਤ ਹੈ। ਉਹ।
ਉਹ ਖਵਤ ਸਹੀ ਗੱਲ ਹੈ ਬਿਲਕੁਲ ਸੱਚਾ ਹੀ ਹੈਗੀ ਸਵੇਰੇ ਉੱਠਿਆ ਕਰੋ। ਟਾਈਮ ਨਾਲ ਇਸ਼ਨਾਨ ਕਰਕੇ ਆਪਣਾ ਗੁਰਦੁਆਰੇ। ਹਾਂ ਇਹ ਤੇ ਹੈ ਵ ਬਹੁਤ ਅੱਛੀ ਗੱਲ ਹੈਗੀ ਸਵੇਰੇ ਜਲਦੀ ਉੱਠਣਾ। ਹਾਂਜੀ-ਹਾਂਜੀ ਤੇ ਇਸ ਕਰਕੇ ਮੈਂ ਕੋਸ਼ਿਸ਼ ਕਰ। ਕੋਸ਼ਿਸ਼ ਕਰਿਆ ਕਰੋ ਸਵੇਰੇ ਜਲਦੀ ਉੱਠ ਕੇ ਸੈਰ।
ਹਾਂ ਜਾਂਦਾ ਸੀ ਪਹਿਲੇ ਮੈਂ ਬੜਾ ਗਿਆ ਹੁਣ ਪਤਾ ਨੀ ਸਿਸਟਮ ਖਰਾਬ ਹੋਯਾ ਦਾ ਸਾਰਾ।
ਨਹੀਂ ਤੁਸੀਂ ਜਿੰਮ ਬੰਦ ਕਰਦੋ ਸ਼ਾਮੀ ਜਿਹੜੀ ਜਾਂਦੇ। ਤੇਓ ਉੱਥੇ ਜੇ ਮਸ਼ੀਨਾਂ ਹੈਗੀਆਂ ਮਸ਼ੀਨਾਂ ਵੀ ਚਲਾ ਲਿਆ ਕਰੋ।
ਸਹੀ ਕਿਹਾ ਸ਼ਾਮੀ ਹੋਣੇ ਮੈਂ ਜਿਮ ਤੋਂ ਆਇਆ ਮਤਲਬ ਸ਼ਰੀਰ।
ਉਹਦੇ ਨਾਲ ਨਾ ਸਰੀਰ ਟੁੱਟਣ ਲੱਗ ਜਾਂਦਾ ਹੈ ਥਕਾਵਟ ਹੋ ਜਾਂਦੀ ਏ ਜਿੰਮ ਤੋਂ ਆ ਕੇ ਥਕਾਵਟ ਜ਼ਿਆਦਾ ਹੋ ਜਾਂਦੀ। ਦੀ।
ਹਾਂਜੀ ਐ ਵੀ ਹੈ।
ਹਾਂ ਉਹ ਨੈਚੁਰਲ ਹੈਗੀ ਹੈ ਆਪਣਾ ਇੱਕ ਤੇ ਅਹ ਸਵੇਰੇ- ਸਵੇਰੇ ਤਾਜ਼ੀ ਹਵਾ ਹੁੰਦੀ ਏ।
ਸਹੀ ਕਿਹਾ ਤਾਜੀ ਹਵਾ ਹੂੰ-ਹੂੰ। ਕਿਉਂਕਿ ਸਵੇਰੇ ਕੋਈ ਟੈਫਿਕ ਟਰੂਫਿਕ ਨੀ ਹੁੰਦਾ ਕੋਈ ਫੈਕਟਰੀ ਪ੍ਰਦੂਸ਼ਣ ਵਗੈਰਾ ਨੀ ਹੁੰਦਾ ਨਾ।
ਪ੍ਰਦੂਸ਼ਣ ਨੀ ਹੁੰਦਾ।
ਕਾਂਸ ਦੀ ਅਲਗ ਕੀ ਖੁਸ਼ਬੂ ਆਉਂਦੀ ਨਾਮ।
ਖ਼ਾਸ ਹੈਗੀ ਉੱਥੇ ਹਾਂ ਉੱਥੇ ਪੇੜ ਲੱਗੇ ਨਾ ਪੇੜਾਂ ਦੇ ਜਦੋਂ ਪੱਤੇ ਸ਼ਰ ਸ਼ਰ ਹਵਾ।
ਹਾਂ ਸਵੇਰੇ ਕੁਦਰਤ ਨਾਲ ਮਤਲਬ। ਬਹੁਤ ਕੁਦਰ ਦਾ ਅਟੈਚ ਹੋ ਜਾ ਨਾ ਬੰਦਾ ਸਵੇਰੇ-ਸਵੇਰੇ।
ਹਾਂ ਫੇਰ ਰੋਜ਼ ਦਿਲ ਕਰਦਾ ਜਾਣ ਨੂੰ- ਹਾਂ, ਹੋਰ-ਹੋਰ ਫੇਰ ਉਸ ਤੋਂ ਬਾਅਦ ਥੋੜਾ ਹਲਕਾ-ਫੁਲਕਾ ਨਾਸ਼ਤਾ ਕਰ ਲਿਆ, ਨੋ ਅੱਠ ਵਜੇ
ਹਾਂ ਮਤਲਬ ਨੱਸਤਾ ਰਾਜ ਕੇ ਮੈਂ ਸੁਣਿਆ, ਰੱਜ ਨਾਸਤਾ ਰੱਜ ਕੇ ਕਰੋ- ਦੁਪਹਿਰ ਦੀ ਠੀਕ-ਠੀਕ ਆਓ, ਰਾਤ ਦੀ ਖਾਓ ਨਾ ਖਾਓ ਇੱਕ ਬਰਾਬਰ
ਥੋੜਾ ਸਰੀਰ ਆਪਣਾ ਸਰੀਰ ਨੇ ਕੋਲੋਂ ਕੰਮ ਵੀ ਲੈਣਾ ਹੁੰਦਾ ਨਾ ਦੇ ਸਵੇਰੇ ਸੈਰ ਕਰ ਲਵੋ, ਨਾ ਅਗਰ ਇਕ ਦੋ ਘੰਟੇ ਸੈਰ ਕਰ ਲੀ ਨਾ ਸਵੇਰੇ ਫੇਰ ਭੁੱਖ ਲੱਗਦੀ ਏ
ਸਹੀ ਕਿਆ।
ਖਾ ਲਓ ਕੋਈ ਹਾਂ-ਹਾਂ, ਨਾਲੇ ਓਟਸ ਖਾ ਲੋ ਚਲੋ ਨਹੀਂ ਪਰੌਂਠੇ ਖਾਣੇ ਨਹੀਂ ਹੈ, ਵੀ ਖਾਣਾ ਨਾਸ਼ਤਾ ਕਰਨਾ ਹਾਂ ਦਲ ਹਾਂ ਹਾਂ ਦਲੀਆ ਖਾਲੋ ਪੋਹਾ ਖਾਲੋ, ਤੁਸੀਂ ਆਪਣਾ ਓਟਸ ਬਣਾ ਲਓ, ਹਾਂ ਉਹ ਖਾ ਲਓ ਦ ਦਾ ਗਲਾਸ ਲੈ ਲੋ ਤੇ ਆਪਣਾ, ਉਸ ਤੋਂ ਉਹ ਫਿਟ ਰਹਿੰਦਾ ਫਿਰ
ਹਾਂਜੀ ਸਹੀ ਗਿਆ, ਫਿਟਨੈਸ ਦਾ ਨਾ ਬੰਦਾ ਸਹੀ ਰਹਿੰਦਾ, ਐਵੇਂ ਤੇ ਸੋ ਬਿਮਾਰੀਆਂ ਲੱਗਦੀਆਂ ਨੇ ਜ ਸ ਫਿਰ ਸਵੇਰੇ ਜਲਦੀ ਉੱਠੋਗੇ ਸੈਰ ਜਾਓਗੇ ਕੁਦਰਤ ਨਾਲ ਰਹੋਗੇ, ਫੇਰ ਤੇ ਬੰਦਾ ਬੁੱਢੋ ਵੀ
ਹਾਂ, ਇਹ ਤੇ ਗੱਲ ਸਹੀ।
ਹੁਣ ਤੁਸੀਂ ਸੈਰ ਕਰਨ ਜਾਂਦੇ ਹੋ, ਤੁਹਾਡੇ ਤੋਂ ਜ਼ਿਆਦਾ ਉਮਰ ਦੀ ਹੋਣਗੀਆਂ ਸਾਰੀਆਂ, ਕੋਈ ਤੁਹਾਡੇ ਤੋਂ ਛੋਟੀ ਨੀ ਹੋਏਗੀ।
ਨਾ ਬੜੀ ਬੜੀ ਲੇਡੀਜ਼ ਆਂਦੀਆਂ ਹਨ, ਬੜੀਆਂ ਜਨਾਨੀਆਂ ਆਂਦੀ ਅਣ- ਹਾਂ ਨਹੀਂ ਇਹ ਤੇ ਗੱਲ ਹੈ, ਵੀ ਬਸ ਜਨਾਨੀਆਂ ਦਾ ਆਦਾ ਆਪਣੇ ਸਰੀਰ ਦੀ ਕੇਅਰ ਨਹੀਂ ਕਰਦੀਆਂ।
ਯਾਦ ਆਦਾ ਸਭ ਨੂੰ, ਬਚਪਨ ਤਾਂ ਸਾਰੇ ਐਵੇਂ ਚਲਾ ਜਾਂ ਸੀਰੀਅਸ ਨੀ ਲੈਣਦਾ ਕੋਈ
ਅਸੀਂ ਆਪਣੇ ਸਰੀਰ ਵਾਸਤੇ ਕੁਛ ਕਰਦੇ ਨੀ ਨਾ
ਸਹੀ ਕਿਹਾ,
ਕੀ ਕਿਸੇ ਹੋਰ ਵਾਸਤੇ ਪਰਿਵਾਰ ਚ ਕਰਨਾ, ਅਸੀਂ ਭੱਜ ਕੇ ਕਹਿਣੇਦੇ ਨਹੀਂ ਤੁਸੀਂ ਇਹ ਖਾ ਲੋ ਦਵਾਈ ਲੈਲੋ ਐ ਲੈਲੋ ਇਹ ਚੱਕਰ ਹੈਗਾ, ਸਹੀ ਗੱਲ ਸਹੀ ਗੱਲ ਹੈ ਉਲਟ- ਤਾਂ ਦਵਾਈਆਂ ਸਰੀਰ ਖ਼ਰਾਬ ਕਰਦੀਆਂ
ਸਹੀ ਕਿਹਾ ਹੈ, ਸਵੇਰ ਦੀ ਸੈਰ ਸਭ ਤੋਂ ਬੈਸਟ ਹੁੰਦੀ ਹੈ ਨਾ ਬਿਮਾਰੀ ਲੱਗਣ ਹੁੰਦੀ ਨਾ ਕੁਛ-
ਹਾਂ ਤੁਸੀਂ ਚਲਿਆ ਕਰੋ, ਸਾਡੇ ਨਾਲ। ਸਵੇਰੇ ਸਾਡੇ ਨਾਲ ਚੱਲਿਆ ਕਰੋ ਠੀਕ ਹੈ, ਠੀਕ-ਠੀਕ। ਠੀਕ ਏ, ਹੋਰ ਘਰ ਪਰਿਵਾਰ ਸਭ?
ਵਧੀਆ ਜੀ ਵਧੀਆ, ਹੋਰ ਗਰਮੀ ਦੀ ਛੁੱਟੀਆਂ ਕਿਧਰ ਗਏ, ਨ ਘੁੰਮਨ।
ਨਹੀਂ ਮੈਂ ਗਈ ਸੀ, ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਗਈ ਸੀ। ਹਾਂਜੀ ਅੰਮ੍ਰਿਤਸਰ ਹੋ ਕੇ ਆਏ, ਆਂ ਅਸੀ ਉੱਥੇ
ਤੇ ਕੀ ਵੈਦਰ ਵੂਦਰ ਉੱਧਰ ਦਾ ਕਿਵੇਂ ਸੀ, ਕਰਾਊਡ-ਕੁਰਾਊਡ ਕਿਵੇਂ ਦਾ ਸੀ ਉੱਧਰ।
ਉਹ ਉੱਥੇ ਤਾਂ ਗਰਮੀ ਤੇ ਹੈ ਬਹੁਤ ਜ਼ਿਆਦਾ ਗਰਮੀ ਹੈਗੀ ਏ, ਹਾਂ ਬਹੁਤ ਗਰਮੀ ਹੈਗੀ ਏ।
ਹਾਂ ਉੱਧਰ ਤੇ ਮਤਲਬ ਧੁੱਪ ਹੀ ਧੁੱਪ ਹੈਗੀ, ਉੱਧਰ ਵੀ ਪਹਾੜਾਂ ਤੇ ਹੈ ਨੀ।
ਪਬਲਿਕ ਵੀ ਬੜੀ ਹੈਗੀ ਏ ਨਾ, ਸੰਗਤ ਬੜੀ ਏ ਇਸ ਕਰਕੇ ਫਿਰ ਅਸੀਂ ਉੱਥੇ ਚਲੇ ਗਏ ਸੀ, ਸ਼ਹੀਦ ਸਾਹਿਬ ਗਏ ਸੀਗੇ।
ਅੱਛਾ, ਉਹ ਵੀ ਬੜਾ ਨਾਮ ਸੁਣਿਆ, ਗੁਰਦਆਰੇ ਦਾ ਕਿੱਧਰ ਹੈਗਾ ਗੁਰਦੁਆਰਾ, ਨੇੜੇ ਤੇੜੀ ਉੱਧਰ
ਨੇੜੇ ਹੀ ਹੈਗਾ ਦਸ ਪੰਦਰਾਂ ਮਿੰਟ 'ਚ ਪੈਦਲ ਹੀ ਪਹੁੰਚ ਜਾਂਦਾ ਬੰਦਾ। ਤੇ ਉੱਥੇ ਉੱਥੇ ਬੜੀ ਮਾਨਤਾ ਹੈਗੀ, ਬਾਬਾ ਦੀਪ ਸਿੰਘ ਜੀ ਦੀ ਨਾ ਚੁਪਹਿਰਾ ਸਾਹਿਬ ਦੀ।
ਅੱਛਾ, ਹਾਂ ਆਈ ਰੀਲਾ ਵੀ ਆਦੀਆਂ ਨੇ ਨਾ
ਹਾਂ ਆਪ ਆਪਾਂ ਗਏ ਸੀ ਨਾ ਉਥੇ ਫਿਰ ਚੁਪੈਰਾ ਸਾਹਿਬ ਦਾ ਪਾਠ ਕਰਕੇ ਆਏ ਸੀ ਉੱਥੇ।
ਅੱਛਾ, ਮੈਂ ਉਧਰ ਉਧਰ ਮਹਾਨਤਾਂ ਬਹੁਤ ਨਾ ਉਹ
ਹਾਂ ਬੜੀ ਮਾਨਤਾ ਹੈਗੀ ਸ਼ਹੀਦਾਂ ਦਾ ਗੁਰਦੁਆਰਾ ਹੈ ਨਾ, ਸ਼ਹੀਦਾਂ ਸਾਹਿਬ ਦਾ ਗੁਰ ਗੁਰਦੁਆਰਾ ਬਹੁਤ ਵਧੀਆ ਗੁਰਦੁਆਰਾ ਬਹੁਤ ਲੋਕਾ ਦੀ ਮੰਨਤਾ ਪੂਰੀਆਂ ਹੋਈ
ਹਾਂ ਸਾਰੇ ਜਾਂਦੇ ਨੇ ਉੱਧਰ ਜਿਹੜੇ ਵੀ ਉੱਧਰ ਦਰਬਾਰ ਸਾਹਿਬ ਜਾਂਦੇ ਨੇ ਉੱਧਰ ਜ਼ਰੂਰ ਹੋ
ਹਾਂਜੀ-ਹਾਂਜੀ ਹਾਂਜੀ ਹੋਰ ਆਪਾਂ ਉੱਥੇ ਵੀ ਗਏ ਸੀ ਜਲਿਆਂਵਾ ਬਾਗ। ਉੱਥੇ ਉਹ ਵੀ ਇਤਿਹਾਸ ਵੇਖ ਵੇਖ ਕੇ ਆਏ ਆ ਅਸੀ, ਜਿੱਥੇ ਉਹ, ਆਪਣਾ ਵਿਸਾਖੀ ਵਾਲੇ ਦਿਨ ਹੋਇਆ ਸੀ। ਤੇ ਨਾ, ਉਹ ਉਹ, ਹਾਂ ਉਹ ਸਾਰੇ ਉਹ ਸੀ ਹਾਂ, ਉਹ ਅਸੀਂ ਦੇਖ ਕੇ ਆਏ ਸੀ ਸਾਰਾ ਉੱਥੇ ਹਜੇ ਖੂਹ ਹੈਗਾ ਉਥੇ। ਉਥੇ ਕੂੰਆਂ ਹਾਂ ਉੱਥੇ ਖੂਹ ਬਣਾਇਆ ਹੋਇਆ ਉੱਥੇ ਖੂਹ। ਗੋ ਹਾਂ ਗੋਲੀਆਂ ਦੇ ਨਿਸ਼ਾਨ ਹੈਗੇ ਨੇ। ਸਾਰਾ ਇਤਿਹਾਸ ਲਿਖਿਆ ਹੋਇਆ ਉੱਥੇ।
ਗਿਆ ਸੀ ਮੈਂ ਵੀ ਇੱਕ ਵਾਰ ਬਚ
ਅੱਛਾ ਅੱਛਾ ਅੱਛਾ, ਅਸੀਂ ਵੀ ਵੇਖ ਕੇ ਆਏ ਸੀਗੇ। ਬਾਕੀ
ਹੋਰ ਕੋਈ ਪਹਾੜਾ-ਪਹੂੜਾ ਵਾਲੀ ਜਗ੍ਹਾ ਤੇ ਨਹੀਂ ਗਏ?
ਨਹੀਂ ਪਹਾੜਾਂ ਵਾਲੀ ਜਗ੍ਹਾ ਤੇ ਹਜੇ ਤੇ ਨਹੀਂ ਗਏ ਜਾਵਾਂਗੇ ਸੋਚਦੇ ਪਏ ਆ।
ਜਾਓ ਗਰਮੀਆਂ ਦੀ ਛੁਟੀ ਹੈਗੀ ਨੇ, ਇੰਜੋਏ ਕਰੋ ਥੋੜਾ ਸਕੂਨ ਲਵੋ ਇਧਰ ਠਕ-ਠਕ 'ਚ ਕਿੱਧਰ।
ਜਾਵਾਂਗੇ ਭਾਜੀ ਜਾਵਾਂਗੇ। ਬਸ ਥੋੜਾ ਰੁਕੇ ਹੋਏ ਆ, ਗਰਮੀ ਬੜੀ ਏ ਨਾ ਇੱਧਰ।
ਤੇ ਤਾਂ ਹੀ ਕਹ ਰਿਹਾ ਜਾਓ ਘੁੰਮ ਕੇ ਆਓ ਪੀਚਫੁਲ ਜਗ੍ਹਾ ਤੇ ਕੋਈ ਵਧੀਆ ਜੀ।
ਹਾਂ ਜਾਵਾਂਗੇ ਭਾਜੀ ਜਾਵਾਂਗੇ। ਹੋਰ ਭਾਜੀ। ਹਾਂਜੀ ਭਾਅ ਜੀ ਸੈਰ ਥੋੜ੍ਹੀ ਜਿਹੀ ਫਿਰ ਚਲੋ ਰੋਟੀ ਖਾਧੀ ਤੁਹਾਨੂੰ ਕਿਹਾ ਤੇ ਸੀ ਮੈਂ ਛੱਤ ਤੇ ਜਾਵਾਂਗੀ ਨਾ ਥੋੜ੍ਹੀ ਦੇਰ ਸੈਰ ਕਰਾਂਗੀ।
ਅੱਛਾ
ਹਾਂਜੀ-ਹਾਂਜੀ ਭਾਜੀ, ਹੋਰ ਤਾਂ, ਤੁਹਾਡੇ ਘਰ ਸਭ ਠੀਕ ਨੇ ਠੀਕ ਹੈ ਭਾਜੀ ਠੀਕ ਹੈ ਫਿਰ, ਠੀਕ ਹੈ ਭਾਜੀ।
ਠੀਕ ਏ ਠੀਕ ਏ।
ਠੀਕ ਹੈ ਅੱਛਾ ਓਕੇ ਜੀ ਓਕੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਠੀਕ ਏ ਜੀ।
ਸਤਿ ਸ਼੍ਰੀ ਅਕਾਲ।
ਜੀ ਸਾਸਰੀ ਕਾਲ ਵੀਰੇ, ਸਾਸਰੀ ਕਾਲ। ਹੂੰ, ਹੋਰ ਮੇਰੇ ਫੋਨ 'ਚ ਤ ਹੋਏਗਾ ਨੀ ਨਾ। ਅੱਛਾ।